ਹੈਲੋ
ਹੈਲੋ ਸਤਿ ਸ਼੍ਰੀ ਅਕਾਲ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਤੁਸੀਂ ਕਿਵੇਂ ਹੋ?
ਮੈਂ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ
ਅਸੀਂ ਵਧੀਆ ਜੀ ਹੋਰ ਕੀ ਕਰਦੇ ਸੀ?
ਕੁਛ ਨਹੀਂ ਬਸ ਮੁੰਡੇ ਨੂੰ ਪੜ੍ਹਾ ਰਹੀ ਸੀ ਉਹ ਮੋਬਾਇਲ ਲੈ ਕੇ ਕੇ ਬੈਠਾ ਸੀ ਤੇ ਬਸ ਉਹਨੂੰ ਇਹੀ ਸਮਣਾ ਰਹੀ ਸੀ ਕਿ ਮੋਬਾਇਲ ਜਿਆਦਾ ਨ ਦੇਖਦਾ ਹੁੰਦਾ ਜ਼ਿਆਦਾ ਮੋਬਾਇਲ ਦੇਖਣ ਨਾਲ ਕਿੰਨੀ ਕਿੰਨੀ ਕਿਤਾਨ ਦੀਆਂ ਹੀ ਕਿੰਨੀ ਨਹੀਂ।
ਠੀਕ
ਵੀ ਹੈ ਨਾਲੇ ਬੁਰਾ ਵੀ ਹੈ ਬੱਚਿਆਂ ਦੀਆਂ ਅੱਖਾਂ ਖ਼ਰਾਬ ਹੋ ਜਾਂਦੀਆਂ ਨੇ ਅੱਜ ਕਲ੍ਹ ਦੇ ਨਿੱਕੇ ਨਿੱਕੇ ਬੱਚੇ ਮੋਬਾਇਲ ਫੋਨ ਲੈ ਕੇ ਬੈਠੇ ਰਹਿੰਦੇ ਨੇ
ਹਾਂਜੀ ਹਾਂਜੀ ਸਹੀ ਕਿਹਾ ਆ। ਫੋਣ ਬਹੁਤ ਡਿਸਐਡਵਾਂਟੇਜ ਆ ਦੇਖਿਆ ਜਾਵੇ ਤਾਂ ਅੱਖਾਂ ਵੀ ਖ਼ਰਾਬ ਕਰਦਾ ਦਿਮਾਗ ਤੇ ਵੀ ਅਸਰ ਹੁੰਦਾ ਨਾਲੇ
ਹਾਂਜੀ ਮੈਂ ਬਹੁਤ ਸਾਰੇ ਬੱਚਿਆਂ ਨੂੰ ਦੇਖਿਆ ਛੋਟੀ ਛੋਟੀ ਉਮਰਾਂ ਚ ਅੱਖਾਂ ਨੂੰ ਅਹ ਅੱਖਾਂ ਚ ਚਸ਼ਮੇ ਲੱਗੇ ਹੋਏ ਨੇ ਟੀ ਵੀ ਦੇਖ ਦੇਖ ਕੇਾ ਵੀਡੀਓ ਗੇਮ ਖੇਡ ਖੇਡ ਕੇ ਮੋਬਾਈਲ ਤੇ ਹੀ। ਬਹੁਤ ਜ਼ਿਆਦਾ ਇਹਨਾਂ ਨੇ ਮਤਲਬ ਪਹਿਲਾਂ ਤਾਂ ਸਾਡੇ ਕੋਲ ਮੋਬਾਇਲ ਨਹੀਂ ਹੁੰਦਾ ਸੀ ਆਪਾਂ ਤੇ ਬਾਹਰ ਖੇਡਣ ਜਾਂਦੇ ਹੋ, ਤੇ ਅਸੀਂ ਆਪਣੇ
ਹਾਂਜੀ ਹਾਂਜੀ ਸਹੀ ਕਿਯਾ, ਪਹਿਲੇ ਤਾਂ ਮਤਲਬ ਆਊਟਡੋਰ ਗੇਮਸ ਹੀ ਆਪਾਂ ਬਹੁਤ ਖੇਡਦੇ ਹੁੰਦੇ ਸੀ, ਦੇਖਿਆ ਜਾਵੇ ਤਾਂ ਹੁਣ ਬੱਚੇ ਫੋਨ ਲੈ ਕੇ ਬੈਠੇ ਰਹਦੇ, ਉਹਨਾਂ ਨੂੰ ਬਾਹਰ ਦੀਆਂ ਗੇਮਾਂ ਦਾ ਕੁਛ ਪਤਾ ਹੀ ਨਹੀਂ
ਹਾਂਜੀ ਉਹੀ ਤੇ ਉਹ ਮੋਬਾਇਲ ਉਹੀ ਹੈ ਨਾ ਹੁਣ ਵਰਕ ਹੁਣ ਸਾਰੇ ਕੰਮ ਕਰਦੇ ਨੇ ਪੇਰੈਂਟਸ ਤੇ ਬੱਚਿਆਂ ਨੂੰ ਮੋਬਾਇਲ ਦੇ ਦਿੰਦੇ ਨੇ, ਬੱਚੇ ਮੋਬਾਇਲ ਤੇ ਹੀ ਲੱਗੇ ਨੇ ਹੁਣ ਇਹ ਵੀ ਨੀ ਪਤਾ ਮੋਬਾਇਲ ਚ ਦੇਖ ਹੀ ਰਹੇ ਨੇ, ਕਿਉਂਕਿ ਅੱਜ ਕੱਲ ਤੇ ਮੋਬਾਇਲ ਦੇ ਵਿੱਚ ਕੁਛ ਵੀ ਆਉਂਦਾ ਹੈ, ਜ਼ਰੂਰੀ ਪਹਿਲਾਂ ਪਹਿਲਾਂ ਤਾਂ ਚਲੋ ਥੋ ਪਹਿਲਾਂ ਜਦੋਂ ਸਟਾਰਟਿੰਗ ਸੀ, ਤਾਂ ਥੋੜਾ ਅੱਛੀ ਚੀਜ਼ਾਂ ਆਉਂਦੀਆਂ ਸੀ ਲੋਕ ਅੱਛਾ ਚੀਜ਼ਾਂ ਸਿੱਖਦੇ ਸੀ, ਹੁਣ ਤੇ ਅੱਜ ਕੱਲ ਕੰਟੈਂਟ ਵੀ ਇਹੋ ਜਾ ਰਿਹਾ ਕਿ ਤੁਸੀਂ ਦੇਖ ਨੀ ਸਕਦੇ ਬ ਬੱਚਿਆਂ ਨਾਲ ਬਹਿ ਕੇ, ਨਾਲੇ ਤੁਸੀਂ ਬੱਚਿਆਂ ਨੂੰ ਇਕੱਲੇ ਵੀ ਨਹੀਂ ਛੱਡ ਸਕਦੇ, ਕਿ ਬੱਚੇ ਕੀ ਦੇਖ ਰਹੇ ਨੇ, ਕੀ ਗਲਤ ਚੀਜ਼ ਸਿੱਖ ਜਾਣ, ਕੀ ਨਾ ਸਿੱਖ ਜਾਣ ਇਕ ਇਹ ਵੀ ਡਰ ਲੱਗਿਆ ਰਹਿੰਦਾ ਹੈ ਨਾਲ
ਹਾਂਜੀ ਹਾਂਜੀ, ਸਹੀ ਕਿਹਾ ਨਾਲੇ ਪਹਿਲੇ ਦੇਖੋ ਕੋਵਿਡ ਤੋਂ ਪਹਿਲੇ ਕੁਛ ਵੀ ਹੋਮਵਰਕ ਵਗੈਰਾ ਹੁੰਦਾ ਸੀ, ਤਾਂ ਮੈਡਮਾਂ ਨਾ ਕੈਲੰਡਰ ਤੇ ਲਿਖ ਕੇ ਦਿੰਦੀਆਂ ਸੀ ਕੁਛ ਵੀ ਹੋਮਵਰਕ, ਕੁਛ ਵੀ ਕੰਮ ਹੋਵੇ ਉਹ ਕੈਲੰਡਰ ਤੇ ਲਿਖ ਕੇ ਦੇਦਿਆਂ ਸੀਂ ਪਰ ਜਦ ਦਾ ਕੋਵਿਡ ਆਇਆ ਓਦਾਂ ਬਸ ਫੋਨ ਤੇ ਹੀ ਗਰੁੱਪ ਬਣਾ ਲਏ ਸਕੂਲ ਵਾਲਿਆਂ ਨੇ ਵੀ, ਹੁਣ ਵੀ ਆਪ ਫਰੀ ਕਰ ਲੈਂਦੇ ਨੇ ਹੈਨਾ, ਗਰੁੱਪ ਦੇ, ਮੈ ਕੇਹਾ ਫਿਰ ਛੱਡ ਦਿੰਦੇ ਆ ਕਾਲਜ
ਬਹੁਤ ਹੈ ਹੋਮਵਰਕ ਵੀ ਆਇਆ ਹੈ ਤੇ ਗਰੁੱਪ ਤੇ ਹੀ ਆਏਗਾ, ਉਹ ਵੀ ਮੋਬਾਇਲ ਤੇ ਹੀ ਆਏਗਾ ਹਰ ਇੱਕ ਸਕੂਲਾਂ ਦੀ ਆਪਣੀ ਆਪਣੀ ਇੱਕ ਐਪ ਬਣ ਗਈ ਹੈ, ਉਹਦੇ ਵਿੱਚ ਤੁਸੀਂ ਮੋਬਾਇਲ ਚ ਦੇਖੋ ਨਾਲੇ ਹੁਣ ਕੀ ਹੈ, ਕਿ ਬੱਸਾਂ ਵੀ ਅਗਰ ਲੈਣ ਆਉਂਦੀਆਂ ਨੇ ਤੇ ਉਹਦੀ ਵੀ ਤੁਹਾਨੂੰ ਪਤਾ ਲੱਗ ਜਾਏਗਾ, ਕਿਹੜੀ ਬੱਸ ਕਿੱਥੇ ਹੈਗੀ ਕਿੰਨੀ ਦੇਰ ਚ ਆ ਰਹੀ ਹੈ, ਕਿੰਨੀ ਦੇਰ ਚ ਨਹੀਂ ਆ ਰਹੀ ਹੈ ਚਲੋ ਮੰਨਦੇ ਹੈ ਸਭ ਅੱਛੀ ਚੀਜ਼ਾਂ ਹੈਗੀਆਂ, ਕਿ ਸਾਨੂੰ ਪਤਾ ਲੱਗ ਜਾਂਦਾ ਹੈ, ਕਿਉਂਕਿ ਅੱਜ ਕੱਲ ਬਹੁਤ ਹੂ ਖ਼ਰਾਬ ਸਮੇਂ ਚੱਲ ਰਿਹਾ ਹੈ, ਪਤਾ ਲੱਗ ਜਾਂਦਾ ਤੁਹਾਡਾ ਬੱਚਾ ਕਿੱਥੇ ਹੈਗਾ ਕਿਥ ਨੀ, ਹਾਂਜੀ ਲੇਕਿਨ ਹਾਂ ਲ ਲੇਕਿਨ ਏ ਵੀ ਹੈ ਨਾ, ਕਿ ਮਾਵਾਂ ਵੀ ਅੱਜ ਅੱਜ ਕੱਲ ਮੋਬਾਇਲ ਚ ਹੀ ਬੜੀਆਂ ਹੋਈਆਂ ਐ, ਕਿਉਂ ਕਿਉਂਕਿ ਬੱਚਿਆਂ ਦਾ ਹੋਮਵਰਕ ਹੀ ਸਾਰਾ ਮੋਬਾਇਲ ਤੇ ਹੀ ਹੈ ਮ ਹੋਮਵਰਕ ਦੇਖਦੇ ਰਹੋ, ਕਦੀ ਕੋਈ ਐਕਟੀਵਿਟੀ ਆ ਗਈ, ਕਦੀ ਸਕੂਲੇ ਐ ਸਬਮਿਟ ਕਰਨਾ ਕਦੀ
ਹਾਂਜੀ ਹਾਂਜੀ ਸਹੀ ਕੇਹਾ ਤੁਸੀ
ਸਹੀ ਕਿਹਾ, ਉਹੀ ਪਹਿਲੇ ਜੋ ਮੈਂ ਤੁਹਾਨੂੰ ਕਹਿ ਰਹੀ ਹ ਪਹਿਲੇ ਇਹ ਕੁਛ ਹੁੰਦਾ ਹੀ ਨਹੀਂ ਸੀ, ਮਤਲਬ ਫੌਣ ਕੀ ਚੀਜ਼ ਸੀ, ਗਰੁਪ ਸਕੂਲਾਂ ਨੂੰ ਗਰੁੱਪ ਤਾਂ ਪਤਾ ਹੀ ਨਹੀਂ ਸੀ, ਪਹਿਲੇ ਗੱਲ ਵਟਸਐਪ ਤੇ ਕੀ ਬਣਾਉਣਾ ਹੁਣ, ਜਦਾਂ ਕੋਵਿਡ ਆਇਆ। ਉਹ ਵੀ ਆਪਣਾ ਕੰਮ ਕਰਕੇ ਫਰੀ ਹੋ ਜਾਂਦੇ ਨੇ। ਕੈਲਂਡਰ ਤਾਂ ਹੁਣ ਯੂਜ ਨਹੀਂ, ਜਿੰਨਾ ਪਹਿਲੇ ਹੁੰਦਾ ਸੀ
ਹਾਂਜੀ, ਹੁਣ ਅੱਜ ਕੱਲ੍ਹ ਦੇ ਸਕੂਲਾਂ ਦੇ ਵਿੱਚ ਵੀ ਤੇ ਵੱਡੇ ਵੱਡੇ ਸਕਰੀਨ ਲੱਗ ਗਏ ਨੇ ਉਹ ਕਹਿ ਲੋੋ ਕਿ ਵੱਡਾ ਮੋਬਾਇਲ ਫੋਨ ਹੋ ਗਿਆ, ਵੱਡਾ ਲੈਪਟੋਪ ਹੋ ਗਿਆ, ਬੱਚੇ ਦੱਸਦੇ ਨੇ ਕਿ ਹਾਂ ਮੈਡਮ ਸਕੂਲ ਚ ਇਸ ਤਰ੍ਹਾਂ ਹੀ ਪੜ੍ਹਾ ਰਹੀ ਹੈ, ਟੀਚਰ ਪੜ੍ਹਾ ਰਹੀ ਹੈ, ਉਹਦੇ ਤੋਂ ਹੀ ਅਹ ਏ ਜਿਹੜਾ ਲੱਗਿਆ ਹੋਇਆ ਕਲਾਸ ਚ, ਉਹ ਉੱਥੋਂ ਹੀ ਪੜ੍ਹਾ ਰਹੀ ਹੈ ਤੇ
ਡਿਜਿਟਲ ਵੀ ਲੱਗ ਗਏ
ਹਾਂਜੀ ਹਾਂਜੀ, ਅੱਜ ਕੱਲ੍ਹ ਬੱਚੇ ਵੀ ਤੇ ਐਡਵਾਂਸ ਹੋ ਗਏ ਨੇ ਨਾ ਮੋਬਾਇਲ ਦੇ ਚੱਕਰਾਂ ਚ, ਹੁਣ ਤੇ ਮੈਨੂੰ ਲੱਗਦਾ ਬੱਚੇ ਸਾਨੂੰ ਦੱਸਦੇ ਨੇ ਕਿ, ਮੰਮੀ ਇਸ ਤਰ੍ਹਾਂ ਨੀ ਇਸ ਤਰ੍ਹਾਂ ਕਰਲੋ, ਇਹ ਚੀਜ਼ ਹੈਗੀ ਹੈ, ਉਹ ਚੀਜ਼ ਹੈਗੀ ਐ, ਬੱਚਿਆਂ ਨੂੰ ਜਦਕਿ ਜ਼ਿਆਦਾ ਪਤਾ ਸਾ ਡਿਆਂ ਤੋਂ
ਸਹੀ ਕਿਹਾ, ਸਾਡੀੇ ਤਾਂ ਵੀ ਮਤਲਬ ਹੁਣ ਹੁਣ ਸਾਡੇ ਵਲੋਂ, ਮਤਲਬ ਮੈਂ ਟੈਂਥ ਚ ਗਈ ਸੀ ਉਦੋਂ ਸਾਡੇ ਸਕੂਲ ਚ ਡਿਜੀਟਲ ਲੱਗਿਆ ਸੀ, ਮੈਡਮਾਂ ਜੋ ਲੈਸਨ ਪੜਾਉਂਦੇ ਸੀ, ਉਹ ਲੇਸਨ ਪਹਿਲੇ ਮਤਲਬ ਪੜ੍ਹਾਉਦੇੁੰਦੇ ਸੀ ਨਾ ਪਹਿਲੇ ਦੇ ਮਤਲਬ ਜਦੋਂ ਡਿਜੀਟਲ ਵਗੈਰਾ ਕੁ ਕੁੱਛ ਲੱਗਿਆ ਸੀ ਹੁਣ ਸਾਨੂੰ ਯੂਟਿਊਬ ਤੇ ਵੀਡੀਓ ਦਿਖਾ ਦਿੰਦੇ ਸੀ ਗੱਲ ਖ਼ਤਮ।
ਹਾਂਜੀ ਹਾਂ ਪਹਿਲਾਂ ਹਾਂ ਹੁਣ ਪਹਿਲਾਂ ਹਾਂ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਤਾਂ ਸਾਰੇ ਯੂਟਿਊਬ ਤੇ ਹੀ ਦੇਖਦੇ ਸੀ ਬਟ ਹੁਣ ਕੀ ਹੈ ਹੁਣ। ਤੇ ਲਾਈਵ ਸਾਰੀ ਚੀਜ਼ਾਂ ਹੁੰਦੀਆਂ ਨੇ ਬਲਕਿ ਟੀਚਰ ਵੀ ਹੁਣ ਸਾਰੀ ਚੀਜ਼ਾਂ ਲਾਈਵ। ਕਰਾਉਂਦੇ ਨੇ ਸਾਡੇ ਬੱਚੇ ਨੂੰ ਕਿੱਥੇ ਲੈ ਕੇ ਜਾ ਰਹੇ ਨੇ ਕਿੱਥੇ ਨਹੀਂ ਲੈ ਕੇ ਜਾ ਰਹੇ ਨੇ ਸਾਰੀ ਚੀਜ਼ਾਂ। ਸਾਨੂੰ ਅਪਡੇਟ ਹਰ ਇੱਕ। ਅ ਕਿਸ ਸਮੇਂ ਸਾਡਾ ਬੱਚਾ ਕੀ ਕਰਦਾ ਪਿਆ ਹਰ ਇੱਕ ਚੀਜ਼ ਦੀ ਅਪਡੇਟ ਸਾਨੂੰ ਮਿਲਦੀ ਰਹਿੰਦੀ ਹੈ।
ਸਹੀ ਕਿਹਾ ਬਿਲਕੁਲ ਸਹੀ ਕਿਹਾ ਜੀ।
ਉਹੀ ਹੈ, ਕੁਛ ਅੱਛਾ ਵੀ ਹੈ ਤੇ, ਕੁਛ ਹਾਂਜੀ?
ਮੈਂ ਕਿਹਾ ਔਨਲਾਈਨ ਸ਼ੋਪਿੰਗ ਵਗੈਰਾ ਕਰਦੇ ਹੁੰਦੇ ਹੋ ਤੁਸੀਂ?
ਹਾਂ ਕਦੀ ਕਦੀ ਕਰ ਲਈ ਤਾਂ ਹੁੰਦਾ ਹੈ ਕਿਉਂਕਿ ਹੁਣ ਬੱਚੇ ਨਾਲ ਨਾ ਟਾਈਮ ਹੀ ਨਹੀਂ ਮਿਲਦਾ। ਬਾਹਰ ਜਾਣ ਦਾ ਕੁਛ ਕਰਨ ਦਾ ਜਿਵੇਂ ਹੁਣ ਬੱਚੇ ਦਾ ਹੀ ਕਹਿ ਲਓ। ਕੁਛ ਸਾਮਾਨ ਮੰਗਾਨਾ ਹੈ। ਸਕੂਲ ਦਾ ਹੀ ਐਕਟੀਵਿਟੀ ਮੈਡਮ ਅੱਜ ਦੱਸ ਦਿੰਦੀ ਹੈ ਕਿ ਕੱਲ ਇਹ ਚੀਜ਼ ਚਾਹੀਦੀ ਹੈ। ਉਹ ਚਾਹੀਦੀ ਹੈ ਉਹ ਤੇ ਚਲੋ ਅੱਛੀ ਗੱਲ ਹੈ ਕਿ ਅੱਜ ਕੱਲ ਸਭ ਕੁਛ ਔਨਲਾਈਨ। ਆਸਾਨ ਨਾਲ ਮਿਲ ਜਾਂਦਾ ਹੈ ਤੇ ਤੁਸੀਂ ਫਟਾਫਟ ਮੰਗ ਲਓ ਨਹੀਂ ਜਾ ਸਕਦੇ ਹੋ ਤੁਸੀਂ ਤੇ।
ਹਾਂਜੀ ਹਾਂਜੀ ਸਹੀ ਕਿਹਾ।
ਬਾਕੀ ਤੇ ਜਿਹੜੀ ਛੋਟੀ ਮੋਟੀ ਚੀਜ਼ਾਂ ਹੈਗੀਆਂ ਰੋਜ਼ ਮਰਰਾ ਦੀ ਉਹ ਵੀ ਆਪਾਂ ਮੰਗ। ਲ ਹੀ ਲੈਂਦੇ ਆ ਓਨਲਾਈਨ ਤੇ ਮੈਨੂੰ ਥੋੜਾ ਸਹੀ ਵੀ ਲੱਗ ਜਾਂਦਾ ਹੈ। ਡਿਸਕਾਊਂਟ ਵਗੈਰਾ ਵੀ ਅੱਛੇ ਮਿਲ ਜਾਂਦੇ ਨੇ ਅਗਰ ਤੁਸੀਂ ਨਹੀਂ ਜਾ ਸਕਦੇ। ਨਹੀਂ ਤੁਹਾਨੂੰ ਪਤਾ ਥੋੜ੍ਹਾ ਜਿਹਾ ਨਾ ਰਿਸਰਚ ਕਰਨਾ ਪੈਂਦਾ। ਬਾਕੀ ਉਹੀ ਹੈ ਸਭ ਕੁੱਛ ਮਿਲ ਜਾਂਦਾ। ਕਿਉਂਕ ਕਿ ਮੈਂ ਜਿਆਦਾਤਰ ਔਨਲਾਈਨ ਹੀ ਕਰ ਪਾਉਂਦੀ ਹਾਂ ਕਿਉਂਕਿ। ਹੁਣ ਹਸਬੈਂਡ ਵੀ ਵਰਕਿੰਗ ਨੇ ਉਹ ਵੀ ਸਵੇਰੇ ਜਾਂਦੇ ਨੇ ਰਾਤੀ ਆਉਂਦੇ ਨੇ। ਤੇ ਹੁਣ ਬੱਚਾ ਛੋਟਾ। ਛੋਟਾ ਹੈਗਾ ਤੇ ਉਹਨੂੰ ਕਿਤੇ ਛੱਡ ਕੇ ਵੀ ਨਹੀਂ ਜਾ ਸਕਦੇ ਨਾਲ ਲੈ ਕੇ ਜਾਵਾਂ ਤੇ ਫੇਰ ਕੰਮ ਨੀ ਬਣ। ਸਕਦਾ ਤੇ ਤਾਂ ਕਰਕੇ। ਤੇ ਫ ਮੈਨੂੰ ਸੌਖਾ ਤੇ ਲੱਗਦਾ ਤੁਸੀਂ ਔਨਲਾਈਨ ਨਾਲੇ ਔਨਲਾਈਨ ਦਾ ਫਾਇਦਾ ਵੀ ਹੈ ਨਾ ਕਿ ਅਗਰ। ਤੁਹਾਡੇ ਹੂੰ। ਮੰਮੀ ਡੈਡੀ ਆ ਤੁਹਾਡੇ ਪੇਰੈਂਟਸ ਜਾਂ ਰਿਸ਼ਤੇਦਾਰ ਦੂਰ ਰਹਿੰਦੇ ਨੇ। ਤੁਸੀਂ ਕਿਸੇ ਨੂੰ ਕੁਛ ਭੇਜਣਾ ਹੈ। ਤੇ ਤੁਸੀਂ ਆਰਾਮ ਨਾਲ ਭੇਜ ਸਕਦੇ ਹੋ ਓਨਾ ਹੀ ਪੈਸਾ ਲੱਗ ਜਾਏਗਾ ਜਿੰਨਾ। ਤੁਸੀਂ ਔਨਲਾਈਨ ਕਰੋਗੇ ਜਾਂ ਤੁਸੀਂ। ਖ਼ਰੀਦ ਕੇ ਕੋਰੀਅਰ ਕਰੋਗੇ ਓਨਾ ਹੀ ਪੈਸਾ ਲੱਗ ਜਾਂਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਔਨਲਾਈਨ ਭੇਜਣਾ ਜ਼ਿਆਦਾ ਸੌਖਾ ਹੈਗਾ।
ਹਾਂਜੀ ਹਾਂਜੀ ਮੈਂ ਵੀ ਮਤਲਬ ਮੰਗਵਾਏ ਸੀ ਇੱਕ ਦੋ ਚੀਜ਼ਾਂ ਬਟ ਮੈਨੂੰ ਨਾ ਕੁਛ ਠੀਕ ਜਿਹੀਆਂ ਵੀ ਨਹੀਂ ਲੱਗੀਆਂ ਮਤਲਬ। ਟੀ ਸ਼ਰਟ ਇੱਕ ਪਹਿਲੀ ਗੱਲ ਕੱਪੜਾ ਜਿਵੇਂ ਦਿਖਾਉਂਦੇ ਓਵੇਂ ਆਉਂਦਾ ਨਹੀਂ।
ਹ
ਉੱਥੇ ਲਿਖਿਆ ਹੁੰਦਾ ਥੱਲੇ ਕੋਟਨ ਆ ਬਟਾਇਆ ਜਾਂਦਾ ਸਿਲਕ ਦਾ।
ਹਾਂਜੀ, ਉਹ ਕਦੀ ਕਦੀ ਹੁੰਦਾ ਹੈ ਕਿ ਪਰ। ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਦਾ ਇਹ ਵੀ ਫਾਇਦਾ ਹੈ ਨਾ ਮੋਬਾਇਲ ਆ ਗਿਆ ਤਦ ਤੇ ਇੰਨਾ ਫਾਇਦਾ ਹੈ। ਚੀਜ਼ਾਂ ਦਾ। ਕਿ ਤੁਸੀਂ ਅਗਰ ਖ਼ਰਾਬ ਵੀ ਚੀਜ਼ ਆਈ ਹੈ ਤੁਹਾਡੇ ਮਤਲਬ ਦੀ ਨੀ ਆਈ ਤੇ ਤੁਸੀਂ ਉਹਨੂੰ ਰਿਟਰਨ ਦੇ ਵਿੱਚ ਵੀ ਪਾ ਸਕਦੇ ਹੋ। ਕਿ ਉਹੀ ਜਿੱਥੋਂ ਤੁਸੀਂ ਔਡਰ ਕੀਤਾ ਉਹ ਆ ਕੇ ਘਰੋਂ ਲੈ ਕੇ ਜਾਣਗੇ।
ਹਾਂਜੀ, ਹਾਂਜੀ ਸਹੀ ਕਿਹਾ ਮਤਲਬ ਰਿਟਰਨ ਵੀ ਹੋ ਜਾਂਦਾ।
ਹਾਂਜੀ। ਅਗਰ ਖ਼ਰਾਬ ਵੀ ਆ ਗਿਆ ਤੁਹਾਨੂੰ ਸਹੀ ਨੀ ਲੱਗਿਆ ਤੇ ਤੁਸੀਂ ਉਹਨੂੰ ਵਾਪਿਸ ਕਰਾ ਦੋ ਤੁਹਾਡੇ ਪੈਸੇ ਜਿਹੜੇ ਨੇ ਤੁਹਾਨੂੰ ਵਾਪਸ। ਵਾਪਸ ਆ ਜਾਣਗੇ। ਜਾਂ ਤੇ ਕੋਈ ਹੋਰ ਸਮਾਨ ਤੁਸੀਂ ਉਹਦਾ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। ਹੁਣ ਜਿਵੇਂ ਮੇਰੀ ਮੰਮੀ ਵੀ ਦੂਜੇ ਸ਼ਹਿਰ ਰਹਿੰਦੇ ਨੇ, ਹੁਣ ਮੇਰਾ ਵਿਆਹ ਬਹੁਤ ਦੂਰ ਹੋਇਆ, ਤੇ ਮੰਮੀ ਦੂਜੇ ਸ਼ਹਿਰ ਰਹਿੰਦੇ ਨੇ, ਤੇ ਉੱਥੇ ਫਿਰ ਮੰਮੀ ਨੂੰ ਅਗਰ ਕੋਈ ਸਮਾਨ ਭੇਜਣਾ ਹੈ, ਹੁਣ ਮੈਂ ਮੈਂ ਜਾਵਾਂ ਪਰਸ ਦੀ ਲੈ ਕੇ ਇਥੋਂ ਤਾਂ ਇਸ ਤੋਂ ਚੰਗਾ, ਕਿ ਮੈਂ ਔਨਲਾਈਨ ਹੀ ਮੰਮੀ ਨੂੰ ਸਮਾਨ ਜਿਹੜਾ ਅੱਜ-ਕੱਲ੍ਹ ਤਾਂ ਦਵਾਈਆਂ ਵੀ ਚਲੀ ਜਾਂਦੀਆਂ ਨੇ ਸਭ ਕੁਛ ਮਿਲ ਜਾਂਦਾ ਆਸਾਨੀ ਨਾਲ ਇਹ ਮੋਬਾਇਲ ਦੇ ਕਰਕੇ ਬਹੁਤ ਜ਼ਿਆਦਾ ਫਾਇਦਾ ਵੀ ਹੈ, ਕਿ ਤੁਸੀਂ ਆਰਾਮ ਨਾਲ ਸਾਰੀ ਚੀਜ਼ਾਂ ਆਪਣੇ ਪੇਰੈਂਟਸ ਨੂੰ ਭੇਜਦੇ ਭੇਜ ਸਕਦੇ ਹੋ, ਭਾਵੇਂ ਮੰਮੀ ਡੈਡੀ ਕਿੱਥੇ ਵੀ ਰਹਿੰਦੇ ਹੋ।
ਦਵਾਈਆਂ ਤਾਂ ਕੁਆਲਿਟੀ ਦੀ ਵੀ ਮਿਲ ਜਾਂਦੀਆਂ ਨੇ ਮੈਂ ਵੀ ਦੇਖਿਆ।
ਹੂੰ,
ਫਾਇਦਾ ਕਿ, ਦਵਾਈਆਂ ਜੋ ਮਿਲ ਜਾਂਦੀਆਂ ਨੇ ਔਨਲਾਈਨ ਬਸ ਤੁਸੀਂ ਫਲਿੱਪਕਾਰਟ ਤੇ ਕਦੇ ਗੋਸ ਜਾ ਕੇ ਦੇਖਿਆ, ਸਾਬਣ ਵਗੈਰਾ ਮੰਗਵਾਏ ਨੇ ਤੁਸੀਂ ਕਦੇ,
ਹਾਂਜੀ, ਫਲਿਪਕਾਰਟ ਤੋਂ ਨਾਈਨ ਮਿੰਟ ਵਾਲਾ ਨੋ ਮਿੰਟ ਵਾਲਾ ਔਫਰ ਚਲਿਆ ਨਾ, ਨੌਂ ਮਿੰਟ ਦੇ ਅੰਦਰ ਅੰਦਰ ਤੁਹਾਨੂੰ ਸਬਜ਼ੀ ਘਰੇ ਆ ਜਾਂਦੀ ਹੈ। ਹੁਣ ਜਿਵੇਂ ਸਬਜ਼ੀੇ ਖਰੀਦਣ ਦਾ ਟਾਈਮ ਨੀ ਹੈ, ਆਪਾਂ ਜਿੱਥੇ ਰਹਿੰਦੇ ਹਾਂ ਨਾ ਉੱਥੇ ਬਾਰਿਸ਼ ਬਹੁਤ ਹੁੰਦੀ ਹੈ। ਤੇ ਮੀਂਹ ਕਰਕੇ ਨਾ ਬ ਬਾਹਰ ਨਿਕਲਣਾ ਬੜਾ ਔਖਾ ਹੈਗਾ, ਤੇ ਹੁਣ ਹਸ ਪੈਨ ਪਾ ਹਸਬੈਂਡ ਤੁਹਾਨੂੰ ਦੱਸਿਆ, ਨਾ ਸਵੇਰੇ ਜਾਂਦੇ ਰਾਤੀ ਆਉਂਦੇ ਮੌਕਾ ਨੀ ਮਿਲਿਆ। ਇਹਨੂੰ ਲੈ ਕੇ ਮੀਂਹ ਕਿੱਥੇ ਜਾਵਾਂ, ਤਾਂ ਕਰਕੇ ਉਹ ਨੌ ਮਿੰਟ ਵਾਲਾ ਫਲਿੱਪ ਕਾਡ ਤਾ ਹੈਗਾ, ਉੱਥੋਂ ਤੁਸੀਂ ਫਟਾਫਟ ਆਪਣਾ ਗਰੋਸਰੀ ਮੰਗਾਲੋ ਸਮਾਨ ਮੰਗਾਲੋ। ਸਬਜ਼ੀਆਂ ਮੰਗਾਲੋ ਤੇ ਫਟਾਫਟ ਸਬਜ਼ੀਆਂ ਘਰੇ ਆ ਜਾਂਦੀਆਂ ਨੇ ਨੌ ਮਿੰਟ ਦੇ ਅੰਦਰ-ਅੰਦਰ।
ਅੱਛਾ-ਅੱਛਾ ਮੈਨੇ ਮੈਨੇ ਗੱਲ ਨੀ ਪਤਾ ਸੀ, ਫਲਿੱਪਕਾਰਟ ਤੇ ਸਬਜ਼ੀਆਂ ਵੀ ਮਿਲ ਜਾਂਦੀਆਂ ਨੇ।
ਸਭ ਕੁਛ ਮਿਲ ਜਾਂਦਾ ਹੈ ਮਤਲਬ ਬੱਚਿਆਂ ਦੇ ਖਿਲੌਣੇ, ਬੱਚਿਆਂ ਦੀ ਸਟੇਸ਼ਨ ਕਿ ਅਗਰ ਬਾਈਚਾਂਸ ਤਾਡੇ ਘਰ ਕੋਈ ਮਤਲਬ ਇਸ ਤਰ੍ਹਾਂ ਦੇ ਰਿਲੇ ਰਿਸ਼ਤੇਦਾਰ ਆ ਗਏ ਨੇ ਜਿੰਨਾਂ ਦੇ ਬੱਚੇ ਹੈਗੇ, ਤੁਸੀਂ ਉਨਾਂ ਨੂੰ ਕੁਛ ਦੇਣਾ ਹੈ ਤੇ ਤੁਸੀਂ ਅ ਕੋਈ ਵੀ ਖਿਲੌਣਾ ਵਗੈਰਾ, ਇਹ ਸਭ ਚੀਜ਼ਾਂ ਵੀ ਔਨਲਾਈਨ ਮੰਗਾ ਸਕਦੇ ਹੋ। ਨੌ ਮਿੰਟ ਦੇ ਅੰਦਰ ਤਾਨੂੰ ਦੇ ਜਾਏਗਾ, ਘਰੇ ਨਾਲੇ ਪੈਕ ਪੈਕ ਵੀ ਕਰਕੇ ਗਿਫਟ ਰੈਪ ਵੀ ਕਰ ਦਿੰਦੇ ਨੇ ਆਰਾਮ ਨਾਲ ਉਹ ਉਹ ਕਰਕੇ ਦੇ ਦੇਣਗੇ। ਤੁਸੀਂ ਜਾਂਦੇ ਜਾਂਦੇ ਬੱਚੇ ਨੂੰ ਫੜਾ ਦੋ ਇੱਕ ਐ ਵੀ ਫਾਇਦਾ, ਫਾਇਦਾ ਵੀ ਹੈ ਮੋਬਾਇਲ ਫੋਨ ਦਾ ਕਿ ਮੋਬਾਇਲ ਆ ਗਿਆ, ਤੇ ਉਹਦੇ ਕਰਕੇ ਸੋਚੋ ਆਪਾਂ ਦੂਰ ਬੈਠੇ ਲੋਕਾ ਨਾਲ ਹਾਂਜੀ, ਦੂਰ ਬੈਠੇ ਲੋਕਾਂ ਨਾਲ, ਰਿਸ਼ਤੇਦਾਰਾਂ ਨਾਲ ਆਪਾਂ ਫੋਨ ਤੇ ਗੱਲ ਕਰ ਲੈਣੇ, ਹਾਂ ਯਾ ਤੇ ਵੀਡੀਓ ਕਾਲ ਹੀ ਦੇਖ ਕਰ ਲੈਣੇ ਹਾਂ ਪਹਿਲਾਂ ਕਿੱਥੇ ਵੀਡੀਓ ਕੋਲ ਪਹਿਲਾਂ ਤੇ ਖੱਤ ਭੇਜਦੇ ਹੁੰਦੇ ਸੀ, ਪੋਸਟ ਕਾਰਡ ਜੇ ਉਹ ਕਿੰਨੇ-ਕਿੰਨੇ ਦਿਨ ਬਾਅਦ ਜਾ ਕੇ ਪਹੁੰਚਦੇ ਸੀ ਹੁਣ ਤੇ ਤੁਸੀਂ ਵੀਡੀਓ ਕੋਲ ਤੇ ਆਰਾਮ ਨਾਲ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ
ਹਾਂਜੀ ਹੁਣ ਆਪਾਂ ਕਿਸੇ ਨਾਲ ਵੀ ਕੋਂਟੈਕਟ ਕਰ-ਕਰ ਸਕਦੇ ਹਾਂ ਤੇ ਕੋਈ ਕਿਤਨਾ ਵੀ ਦੂਰ ਕਿਉਂ ਨਾ ਬੈਠਾ, ਬੈਠਾ ਹੋਵੇ,
ਹਾਂਜੀ,
ਕੋਲ ਕਰਲੋ, ਵੀਡੀਓ ਕੋਲ ਕਰਲੋ, ਪਹਿਲਾਂ ਹੁੰਦਾ ਸੀ ਨਾ ਕਿ ਕੁੜੀਆਂ ਨੂੰ ਵਿਆਤਾ। ਤੇ ਕੁੜੀਆਂ ਦਾ ਅਹ ਚਿਹਰਾ ਵਾਸਤੇ ਸੀ ਕਿ ਹਾਏ ਮੇਰੀ ਕੁੜੀ ਕਿੰਨੀ ਦੂਰ ਵਹਾਈ ਗਈ ਹੈ। ਹੁਣ ਮੈਂ ਉਨੂੰ ਕਿਵੇਂ ਦੇਖਾ ਤੇ ਹੁਣ ਵੀਡੀਓ ਕੋਲ ਦੇ ਜਰੀਏ ਤੁਸੀਂ ਰਾਮ ਨਾਲ ਗੱਲ ਕਰ ਸਕਦੇ ਹੋ, ਸਭ ਕੁਛ ਕਰ ਸਕਦੇ ਹੋ।
ਹਾਂਜੀ-ਹਾਂਜੀ ਹੁਣ ਜਿਵੇਂ ਅਸੀ ਕੋਈ ਬਾਹਰ ਵੀ ਚਲਾ ਗਿਆ, ਕਿਸੇ ਨੂੰ ਵੀਡੀਓ ਕਾਲ ਵਗੈਰਾ ਕਰਨੇ ਹੋਏਆ ਆਰਾਮ ਨਾਲ ਕਰ ਸਕਦੇ ਹਾਂ ਪਹਿਲੇ ਇਹਦਾ ਕੁਛ ਨੀ ਹੁੰਦਾ ਸੀਗਾ।
ਹਾਂ ਪਹਿਲਾਂ ਤਾਂ ਕਿੱਥੇ ਮਤਲਬ ਬਾਹਰ ਜਾਣਾ ਵੀ ਪਹਿਲਾਂ ਇਕ ਬਹੁਤ ਵੱਡਾ ਕੰਮ ਹੁੰਦਾ ਸੀ ਕਿ ਸਾਡੀ ਕੁੜੀ ਬਾਹਰ ਦੇਸ਼ ਵਿਆਹੀ ਹੈ ਤੇ ਹੁਣ ਤੇ ਉਹਨੂੰ ਮਿਲ ਹੀ ਨਹੀ ਸਕਦੇ ਕਦੀ-ਕਦੀ ਆਏਗੀ, ਕਦੀ ਆਏਗੀ ਨਹੀਂ ਆਏਗੀ। ਕੋਈ ਕੰਮ ਪਏ ਯਾ ਵਿਆਹ ਪਏ ਤਾਂ ਹੀ ਆ ਸਕਦੇ ਜਾ ਸਕਦੇ ਸੀ, ਬਟ
ਸਹੀ
ਅੱਛਾ ਹੈ, ਮੋਬਾਇਲ ਫੋਨ ਆ ਗਏ ਤੇ ਬਹੁਤ ਹੀ ਜ਼ਿਆਦਾ ਅੱਛਾ-ਵਧੀਆ ਕੰਮ ਹੋ ਗਿਆ ਸਾਡੇ ਲੋਕਾਂ ਦਾ
ਦੇਖਿਆ ਜਾਵੇ ਤਾਂ ਵਧੀਆ ਵੀ ਹੈ ਬਟ ਇੱਕ ਜੋ ਬੱਚੇ ਛੱਡਦੇ ਨੇ ਉਹਨਾਂ ਦੀਆਂ
ਹਾਂਜੀ ਉਹ ਤੇ ਨਾ ਉਹ ਕਹਿ ਲਓ ਇੱਕ ਤਰੀਕੇ ਦੀ ਲੱਤ ਹੈਗੀ ਹੈ ਜੇ ਲੱਗੀ ਜਿਹੜੀ ਗੰਦੀ ਹੈ ਕਿ ਬਸ ਬੱਚਿਆਂ ਨੇ ਫੜ ਲਿਆ ਮੋਬਾਇਲ ਤੇ ਛੱਡਣਾ ਨੀ ਹੈ, ਅੱਜ-ਕੱਲ ਤਾਂ ਮੈਂ ਦੇਖਿਆ ਨਿੱਕੇ-ਨਿੱਕੇ ਬ ਜੋ ਰੀਲਸ ਬਣਾ-ਬਣਾ ਕੇ ਪਾਂਦੇ ਨੇ ਪੜ੍ਹਾਈ ਲਿਖਾਈ 'ਚ ਸਬ ਬੇੜਾ ਗਰਕ ਹੋਇਆ ਪਿਐ, ਪੜ੍ਹਨਾ ਲਿਖ ਦੇਖਣਾ ਹੈ ਨੀ ਬਸ ਮੋਬਾਈਲ ਰੀਲਾਂ ਬਣਾਈ ਜਾਓ, ਪਾਈ ਜਾਓ ਨਾਲੇ ਮਾਵਾਂ ਵੀ ਨਾਲ ਲੱਗ ਜਾਂਦੀਆਂ ਨੇ ਰੀਲ ਬਣਾਣ ਚ ਚੱਕਰ ਚ ਪੂਰਾ।
ਤੇ
ਹਾਂ ਦੇਖੋ ਤੇ ਪੂਰਾ-ਪੂਰਾ ਪਰਿਵਾਰ ਹੀ ਲੱਗਿਆ ਪਿਆ ਰੀਲਾ ਬਣਾਣ ਚ।
ਫ ਚਲੋ ਮੈਨੂੰ ਕੋਲ ਆ ਰਿਹਾ ਫਿਰ ਮੈਂ ਤੁਹਾਡੇ ਨਾਲ ਬਾਦ ਚੋਂ ਗੱਲ ਕਰਦੀ ਹਾਂ। ਸਤਿ ਸ੍ਰੀ ਅਕਾਲ। ਹਾਂਜੀ।